ਗੱਲ ਕਰ ਸਕਦੇ ਹੋ ਸਹਿਜ ਭਈਆ ਨਾਲ
ਮੈਂ ਹਾਂ ਮੈਂ ਕਰ ਸਕਦਾ ਵਾਂ
ਫਿਰ ਹੁਣ ਆਪਣੀ ਕੱਲਾਂ ਪੂਰੀਆਂ ਕਰਨੀਆਂ
ਹਮ
ਆਪਣੀਆਂ ਕੋਲਾਂ ਪੂਰੀਆਂ ਕਰਨੀਆਂ ਤੁਸੀਂ ਕਰ ਲਿਆ ਜਲ ਦੋ ਮਿੰਟ ਗੱਲ ਕਰਨੀ ਹੁੰਦੀ ਹੈ
ਹਾਂਜੀ ਹਾਂਜੀ ਪਰ ਆਹ ਤੁਸੀਂ ਆ ਵੀ, ਜੇ ਇਹ ਗੱਲਾਂ ਨਾ ਕਰਿਓ। ਫਿਰ ਤੁਹਾਡੀ ਕੋਲ ਗਿਨਨੀ ਨਹੀ ਜਾਏਗੀ ਆਹ ਵਿੱਚੇ ਗੱਲਾਂ ਨਹੀਂ ਕਰਨੀਆਂ ਬਈ ਇੰਨੇ ਮਿੰਟ ਕੋਲ ਕਰੀ ਤੁਹਾਡੀ ਗਿਨਨੀ ਨਹੀ ਜਾਏਗੀ ਫੇਿਰ
ਅੱਛਾ
ਪਰਸਨਲ ਕੋਈ ਗੱਲਬਾਤ ਕਰੋ ਪਰਸਨਲ ਹਾਂ ਮੈਨੂੰ ਤੇ ਜਿਵੇਂ ਉਹਨਾਂ ਨੇ ਕਿਹਾ ਸੀ ਨਾ ਪੂਜਾ ਭਾਬੀ ਨੇ ਤੇ ਮੈਂ
ਹਾਂਜੀ-ਹਾਂਜੀ-ਹਾਂਜੀ,
ਹੋਰ ਸੁਣਾਓ, ਹੁਣ ਮੈਂ ਪਹਿਲੀ ਵਾਰ ਤੁਹਾਡੇ ਨਾਲ ਜਿਵੇਂ ਗੱਲ ਕਰਦੇ ਬੜਾ ਚੱਕਿਆ ਨਾ, ਤੇ ਸਭ ਤੋਂ ਜਿਆਦਾ ਤੇ ਹੁਣੇ ਜੇ ਬਾਈ ਚਾਂਸ ਮੇਰੀ ਜੇ ਉਹਨਾਂ ਨਾਲ ਪੂਜਾ ਭਾਬੀ ਨਾਲ ਗੱਲਬਾਤ ਹੋਣੀ ਨਾ ਤੇ ਮੇਰੇ ਕੋਲ ਤੇ ਗੱਲ ਵੀ ਨੀ ਹੋਣੀ ਮੇਰੇ ਕੋਲੋਂ ਮੈਂ ਤੇ ਇੰਨਾ ਸ਼
ਨਾ-ਨਾ, ਹੋਣੀ ਗੱਲ ਕਰਾਂਗੀ, ਕਿ ਮੈਨੂੰ ਇਹ ਪਤਾ ਗੱਲ ਕਰਨੀ ਕਿਹੜੀ ਹੈ।
ਨਹੀਂ ਮੈਂ ਤੁਹਾਨੂੰ ਦੱਸ ਤੇ ਰਿਹਾ ਜਿੱਦਾਂ ਮਤਲਬ ਕਿ ਹਾਲ-ਚਾਲ ਪੁੱਛਓ ਸਤਿ ਸ੍ਰੀ ਅਕਾਲ ਵੀਰੇ ਹੋਰ।
ਹਾਂ ਭਾਵੇਂ ਅਸੀਂ ਕ ਗੱਲ ਕੀਤੀ ਮੈਂ ਕਦੀ ਕਾਲ ਤੇ ਗੱਲ ਨੀ ਕੀਤੀ ਹੈ ਪੂਜਾ ਭਾਵੇਂ ਮੈਂ ਫਿਰ ਵੀ ਕੀਤੀ ਆ ਮੈਂ ਬਈਆ ਤਾਂ ਕਦੀ ਗੱਲ ਕੀਤੀ ਨੀ ਆ ਕੋਲ ਤੇ
ਆਹੁ, ਹੂੰ, ਪਹਿਲੇ ਤੁਸੀਂ ਪੂਜਾ ਭਾਬੀ ਨਾਲ ਕਰ ਲੈਣਾ ਨਾ। ਗੱਲ ਬਈ ਮੇਰੀ ਸਾਜਨ ਸਾਜਨ ਵੀਰੇ ਨਾਲ ਮੇਰੀ ਮੈਂ ਗੱਲ ਕਰ ਕਰਨਾ ਚਾਹੁੰਨੀ ਹਾਂ। ਮੇਰੀ ਗੱਲ ਕਰਵਾਣਾ ਉਹਨਾਂ ਨਾਲ ਤੇ ਤੁਸੀਂ ਹਾਲ-ਚਾਲ ਪੁੱਛਣਾ ਸਤਿ ਸ੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਏ ਲੱਗੇ ਹੋ ਕੰਮ ਘਰ ਕੀ ਕਰਦੇ ਪ ਤੁਸੀਂ ਬਸ ਐ ਜਿਵੇਂ ਥੋੜ੍ਹੀ ਬਹੁਤ ਗੱਲਬਾਤ ਸਟਾਰਟ ਹੁੰਦੀ ਹੋਰ, ਕਿੱਦਾਂ ਤੇ ਏਦਾਂ ਹੀ ਹੋਏਗੀ, ਫੇਰ ਆਪਾਂ ਫਿਰ ਉਹ ਤੁਹਾਡੇ ਬਾਰੇ ਪੁੱਛੇਗਾ ਤੁਸੀਂ ਉਹਦੇ ਬਾਰੇ ਪੁੱਛਣਾ ਏਦਾਂ ਤੁਹਾਡੇ ਅੱਠ ਮਿੰਟ ਹੋ ਜਾਣੇ, ਪੈਣਾ ਏ ਤਾਂ-ਤਾਂ-ਤਾਂ, ਗੱਲ ਮੇਰੀ ਵਾਈਫ ਕੀਤੀ‌ ਏ ਹੂੰ,
ਆਪ ਈ ਕਰਦੇ ਉਹ
ਕਾਰਯ ਆਪ ਤੇ ਉਹਨਾਂ ਨੇ ਡਾਊਨਲੋਡ ਪਰ ਉਹ ਪੇਕੇ ਘਰ ਗਿਆ ਟਾਈਮ ਨੀ ਲੱਗਦਾ।
ਝਾਂਕਾ ਆਂਦਾ ਜੀਨੀ ਮਰਜੀ ਤੁਸੀਂ ਪਹਿਲੀ ਵਾਰੀ ਕਾਲ ਕਰੋਗੇ, ਨੂੰ ਝਾਕਾ ਆਦੇ ਪਹਿਲੀ ਵਾਰੀ ਕੀਤੀ ਸੀ ਨਾ ਇੱਕ ਲੇਡੀ ਨੂੰ ਕਾਲ ਮੈਨੂੰ ਬੜਾ ਝਾ ਆਇਆ ਲੇਡੀਜ਼ ਨੂੰ ਕਾਲ ਕਰਦੀਆਂ ਵੀ
ਆਹੋ ਬੰਦਾ ਕੀ ਕਰੇ ਫੇਰ ਕਨਫਿਊਜ ਹੋ ਹੀ ਜਾਂਦਾ। ਕੰਨਫਿਊਜ ਹੋਈ।
ਕੋੜੀ ਹਿਚਕੀ ਜਾਰ ਹਿਚਕੀ ਜਾ ਨਹੀਂ ਮੈਨੂੰ ਪਤਾ ਬੜਾ ਝਾਕਾ ਲੇਡੀਜ਼ ਨੂੰ ਗੱਲ ਕੀ ਕਰਨੀ ਏ ਕੀ ਗੱਲ ਕਰਾਂਗੇ ਨਾ ਜਾਣ ਪਹਿਚਾਣ ਮਤਲਬ ਹੁੰਦਾ ਹੀ ਏ।
ਆਹੋ ਹੋ
ਤੇ ਫੇਰ ਹੁਣ ਥੋੜ੍ਹਾ ਘਟ ਖੁੱਲ ਗਈ ਹੁਣ ਕਰ ਲੈਂਦੀ ਆ ਕੁੜੀਆਂ ਨਾਲ ਵੀ ਗੱਲ ਕਰ ਲੈਂਣੀ।
ਚਲੋ ਠੀਕ ਏ ਝਾਕਾ ਖੁੱਲਣਾ ਚਾਹੀਦਾ। ਹੋਰ ਸੁਣਾਓ ਮੌਸਮ ਠੀਕ ਏ ਹੁਣ ਉੱਧਰ ਮੌਸਮ ਠੀਕ ਏ। ਅੱਛਾ ਧੁੱਪ ਹੈ ਅਜੇ ਠੀਕ ਠੀਕੀ ਹੋਰ ਸੁਣਾਓ
ਨਹੀਂ ਧੁੱਪ ਚ ਨੀ ਹੈ ਧੁੱਪ ਪਿੰਨੀਆਂ ਕਿਥੇ ਜਾਣਾ ਆ ਧੁੱਪ ਠੀਕ ਹੋਏਗੀ ਫੇਰ ਦੇਖਾਂਗੇ
ਠੀਕ ਸ਼ਾਮੀ ਫੇਰ ਗੁਰਦੁਆਰੇ ਵੀ ਜਾਂਦੇ ਹੋ ਹੈਲੋ, ਮੈਂ ਕਿਹਾ ਤੁਹਾਡੇ ਉੱਧਰ ਗੁਰਦੁਆਰੇ ਅੱਛਾ ਦੂਰ ਨੇ। ਗੁਰਦੁਆਰੇ ਹਾਂਜੀ ਗੁਰਦੁਆਰੇ ਦੂਰ ਨੇ। ਮੈਂ ਕਿਹਾ
ਹਾਂਜੀ ਸਾਡੇ ਘਰ ਤੋਂ ਦੂਰ ਹੈ ਸਾਡੇ ਘਰ ਤੋਂ ਦੂਰ ਹੈ। ਫਿਰ ਮੈਂ ਜਾਂਦੀ ਗੁਰਦੁਆਰੇ ਹੈਲੋ
ਅੱਛਾ ਹਾਂ ਹਾਂ ਆ ਰਹੀ ਆਵਾਜ਼ ਆ ਰਹੀ ਤੁਹਾਡੀ।
ਤਾਂ ਕਰਕੇ ਮੈਂ ਨੀ ਜਾਂਦੀ ਦੂਰ ਕਰਕੇ। ਹੁੰਦਾ ਪ੍ਰੋਗਰਾਮ ਸੰਡੇ ਵਗੈਰਾ ਨੂੰ। ਇਥੇ ਪਰ ਨਾ ਸਵੇਰੇ ਅੱਠ ਵਜੇ ਤੱਕ ਸਮਾਪਤੀ ਹੋ ਜਾਂਦੀ ਆ।
ਅੱਛਾ
ਤਾ ਕਰਕੇ ਇੰਨੀ ਬੰਦਾ ਉਠਦਾ ਨੀ ਸਮਾਪਤੀ।
ਤੇ ਆਪਣੇ ਹਸਬੈਂਡ ਨਾਲ ਨਹੀਂ ਜਾਂਦੇ ਤੂੰ ਹੀ।
ਸਵੇਰੇ ਅੱਠ ਵਜੇ ਕਿੱਥੇ ਜਾਣਾ ਹੁੰਦਾ ਏ ਇੰਨੇ ਨੂੰ ਬੰਦਾ ਉੱਠ ਜਾਂਦਾ ਹੁੰਦੇ ਨੇ ਬੱਚੇ ਨੂੰ ਤਿਆਰ ਕਰੋ। ਸਮਾਪਤੀ ਹੀ ਜਾਂਦੀ ਹੈ ਗੁਰਦੁਆਰੇ ਨੌ ਵਜੇ ਤੇ ਅੱਠ ਵਜੇ ਤੱਕ ਸਮਾਪਤੀ ਬਿਲਕੁਲ
ਹੂੰ ਨਹੀਂ ਸੰਡੇ ਨੂੰ ਫ੍ਰਰੀ ਸੰਡੇ ਨੂੰ ਵੀ ਲੱਗੇ ਹੁੰਦੇ ਦੁਕਾਨ ਤੇ।
ਹਾਂ ਸ਼ੋਅ ਰੂਮ ਹੁੰਦੀ ਆ
ਅੱਛਾ ਅੱਛਾ ਠੀਕ ਠੀਕ ਹੈ ਠੀਕ ਹੈ।
ਸਾਹਿਬ ਗੁਰਦੁਆਰਾ ਹੈਗਾ ਇੱਧਰ ਹੈ ਨੀ ਲ ਇਹੋ ਜਿਹਾ ਗੁਰਦਆ ਜ ਬੂੜੇ ਸਾਹਿਬ ਹੈ ਅਤੇ ਜੇ ਸੰੰਡੇ ਨੂੰ ਸਾਰੀ ਦਿਹਾੜੀ ਉੱਧਰ ਪ੍ਰੋਗਰਾਮ ਹੁੰਦਾ ਹੈ ਚੁਪੈਰਾ ਸਾਬ ਲੱਗਦਾ ਹੈ
ਹਮ ਤੇ ਅ ਅੱਛਾ ਚੁਪਰੇ ਸਾਹਿਬ ਉੱਥੇ ਲੱਗਦੇ ਨੀ ਹੈਗੇ ਬਿਲਕੁਲ
ਨਹੀਂ ਲੱਗਦੇ ਹੈ ਬਹੁਤ ਸ਼ਹਿਰੋਂ ਬਾਹਰ ਲੱਗਦੇ ਹੈ ਦੂਜੇ ਸ਼ਹਿਰ ਹਾਂ ਸ਼ਹਿਰੋਂ ਬਾਹਰ ਲੱਗਦੇ ਘੰਟਾ ਚ ਆ ਚ ਘੰਟਾ ਆਚ ਲੱਗਦਾ ਹੈ
ਹੋ
ਤੇ ਇਸ ਕਰਕੇ ਜਾ ਹੀ ਨੀ ਪਾਉਂਦੇ ਉੱਥ ਤੇ ਆਣਾਗੇ ਬੂੜੇ ਸਬ ਕੋਲ ਲੈ ਕੇ ਤਾਂ ਬੰਦੇ ਚਲੇ ਜਾਂਦੇ ਆ ਆਪਣੇ ਆਟੋ ਕਰੋ ਗੱਡੀ ਕਰੋ ਸਿੱਧਾਂ ਬੂੜੇ ਸਭ
ਹਮ ਹਮ ਦੁੱਖੋ ਬੱਖ
ਸਿਸਟਮ ਸਹੀ ਬੂੇ ਸਾਬ ਦਾ ਸੰਡੇ ਕੁਛ ਵੀ ਹੋਇਆ ਚ ਬੂੇ ਸਾ ਸਾਰੀ ਦਿਹਾੜੀ ਸੇਵਾ ਕਰੋ ਸ਼ਾਮ ਵਾਪਸ
ਹਾਂ ਗਈ ਇੱਥੇ ਦੇ
ਵਧ ਵਧੀਆ ਸਾਬ ਲਾਇਆਧੋਂ ਹਜੀ
ਬੁੜੀ ਮੂੜੀ ਗੁਰਦੁਆਰੇ ਦੇ ਕਾਫੀ ਮੂੜੀ ਗੁਰਦੁਆਰੇ ਕਾਫੀ ਸੰਗਤ ਹੋਏਗੀ
ਬੜੀ ਦੂਰ ਤਕ ਹੁਣੀ ਹੈ ਬੜੀਾਰੇਨਾਂ ਲੱਗੀ ਦੀ ਹੁੰਦੀ ਹੈ ਮੈਂ ਤੁਸੀ ਕਿਹਾ ਹੈ ਕਿੰਨੀ ਵਾਰੀ ਗਾਇਆ ਸੰਗਤ ਬੜੀ ਹਦੀ ਹੈ ਅੱਗੇ ਪਿੱਛੇ ਨੀ ਹੁੰਦੀ ਐਤਵਾਰ ਐਤਵਾਰ ਬੜੀ ਸੰਗਤ ਹੁੰਦੀ ਹੈ ਅਸੀਂ ਘਰੇ ਗਏ ਸੀ ਤਿੰਨ ਵਜੇ ਸਵੇਰੇ
ਤਿੰਨ ਵਜੇ ਸਵੇਰੇ
ਹਾਂ ਮੈਂ ਮੇਰਾ ਭਰਾ ਤੇ ਮੇਰੀ ਭੈਣ ਫਿਰ ਤਿੰਨ ਵਜੇ ਗਏ ਸੀ ਅਸੀਂ
ਠੀਕ ਹੈ
ਦਰਬਾਰ ਸ਼ਦ ਖੁੱਲੇ ਸੀ ਤੇ ਪਾਠ ਸ਼ੁਰੂ ਹੋਇਆ ਹੀ ਸੀ ਜਗੀ ਸਾਹਿਬ ਦਾ ਗੂੜੇ ਸਾਹਿਬ ਗੁਰਦੁਆਰੇ ਤੇ ਸੇਵਾ ਹੋਈ ਸੀ ਸ਼ੁਰੂ ਹੋ ਗਏ ਸੇਵਾ ਤੋਂ ਸੇਵਾ ਹੋਣੀ ਲੰਗਰ ਦੀ ਹੋ ਜਾ ਕੇ ਇਹ ਅੱਠ ਵਜੇ ਆਇ ਸੀ
ਅੱਛਾ
ਚ ਸਭ ਚਲੇ ਗਏ ਕਰਨ
ਹੂਸ਼
ਫੇਰ ਸ਼ਾਮੀ ਪੰਜ ਵਜੇ ਪੰਜ ਨੀ ਸੱਤ ਵਜੇ ਆਏ ਸੇਵਾ ਸੁਵਾ ਕਰਕੇ। ਅੱਛਾ ਉਹ ਨੇ ਬੜਾ ਅੱਛਾ ਪ੍ਰੋਗਰਾਮ ਬਣਾਇਆ ਏ ਪੂਰੇ ਸਾਹਮਣੇ ਚੌਪਹਿਰਾ ਸਾਹਿਬ ਹੈ ਤੇ ਉੱਧਰ
ਹੂੰ ਹੂੰ
ਪਤਾ ਚਹੀਦਾ ਹਰ ਸ਼ਹਿਰ ਤੇ ਇਹੋ ਜਿਹਾ ਗੁਰਦੁਆਰਾ ਇੱਕ
ਹਾਂਜੀ-ਹਾਂਜੀ ਐ ਤੇ ਹੈ। ਹੋਣਾ ਚਾਹੀਦਾ।
ਹੂੰ
ਹੋਰ ਸੁਣਾਓ ਬੜੀ ਬੜੀ ਬੜੀ ਸੰਗਤ ਬੜੀ ਆ ਹੁਣ ਬੁੜੀਏ ਸਾਹਮਣੇ ਬੁੜੀਏ ਬਿਲਕੁਲ ਸਾਹਮਣੇ ਘਰ ਗੁਰਦੁਆਰਾ ਬਣ ਗਿਆ ਉੱਥੇ ਵੱਧੂ ਸੰਗਤ ਆਣ ਲੱਗ ਗਈ ਏ।
ਕੰ ਲੱਗਣ ਲੱਗ ਗਿਆ ਹੈ।
ਹਾਂਜੀ।
ਉਹ ਚੁਪੈਰਾ ਸਾਹਿਬ ਲੱਗਦਾ ਹੈ। ਬਾਰਾਂ ਵਜੇ ਤੋਂ ਚਾਰ ਵਜੇ ਤੱਕ ਛੱਪੋ ਤੇੇ ਬਾਬਾ ਜੀ ਦਾ ਚੁਪੈਰਾ ਲੱਗਦਾ ਹੈ। ਹਾਂ ਉਹ ਤੇ ਸੰਗਤ ਬੜੀ ਆਦੀ ਬੜੀ ਮਾਨਤਾ ਹੋ ਗਈ ਪਤਾ ਨੀ ਸੀ ਹੈ।
ਹਾਂ ਪਹਿਲੇ ਨੀ ਸੀ ਹੁਣ ਹੋ ਗਈ ਏ।
ਪਤਾ ਲੋਕਾਂ ਦੇ ਕਾਰ ਸੇਵਾ ਵੀ ਲਗਾਤੀ ਹੈ।
ਹਾਂ ਹਰ ਪਾਸੇ ਕਰਨ ਲੱਗ ਜਾਂਣੇੇ ਸਾਡੇ ਇੱਥੇ ਵੱਡਾ ਗੁਰਦੁਆਰਾ ਹੈਗਾ ਨਾ ਇਤਿਹਾਸਿਕ ਗੁਰਦੁਆਰਾ ਹੈ। ਇੱਥੇ ਵੀ ਆਪਣਾ ਚੌਪਹਿਰਾ ਸਾਹਿਬ ਕੱਟਣ ਲੱਗ ਗਏ ਨੇ।
ਅੱਛਾ, ਵੱਡੇ ਗੁਰਦੁਆਰਾ ਸਾਹਿਬ ਚੌਪਹਿਰਾ ਸਾਹਿਬ ਹੁੰਦਾ ਹੈ।
ਹਾਂਜੀ। ਬਾਰਾਂ ਵਜੇ ਸਟਾਰਟ ਹੁੰਦਾ ਬਾਰਾਂ ਸਾਢੇ ਬਾਰਾਂ ਵਜੇ ਨਾਲ, ਫੇਰ ਚਾਰ ਵਜੇ ਭੋਗ ਪੈ ਜਾਂਦੈ। ਹੁ ਆਈ ਥਿੰਕ ਇਜ਼, ਇੱਥੇ ਪਹਿਲੇ ਸੰਗਤ ਜ਼ਿਆਦਾ ਜਾਣ ਲੱਗ ਗਏ ਸੀ ਹੁਣ ਉਹ ਹੌਲੀ ਹਲੀ ਨਾ, ਵੇਖੋ ਵੇਖੀ ਸੰਗਤ ਨਾ ਉਥੇ ਬੁੜੀ ਸਾਹਿਬ ਗੁਰਦੁਆਰਾ, ਜਿਹੜਾ ਬਣਿਆ ਨਾ ਨਵਾਇਆ। ਉੱਥੇ ਸੰਗਤ ਜ਼ਿਆਦਾ, ਉੱਥੇ ਜ਼ਿਆਦਾ ਜਾਣ ਲੱਗ ਗਏ ਚੁਪਹਿਰੇ ਦੇ ਕਿਉਂ, ਉੱਥੇ ਨਾ ਏਸੀ ਵਗੈਰਾ ਲੱਗੇ ਨਾ ਹੋਲ ਉਹ ਚੰਗਾ ਵੱਡਾ ਵਾ। ਤੇ ਸੰਗਤ ਵੀ ਜ਼ਿਆਦਾ ਆ ਜਾਂਦੀ ਹੈ, ਸੰਗਤ ਵੀ ਜ਼ਿਆਦਾ ਆ ਜਾਂਦੀ, ਉਹ ਤਾਂ ਕਰਕੇ ਨਾ ਫਿਰ ਉੱਥੇ ਆਪਣਾ ਜਾਣ ਲੱਗ ਗਈ ਸੰਗਤ।
ਆਹੋ ਤੋਂ ਹਾਂ ਤਿੰਨ ਪਾਸੇ ਹੋ ਗਏ, ਬੂੜੇ ਸਾਹਿਬ ਸਾਹਮਣੇ ਗੁਰਦੁਆਰੇ, ਫਿਰ ਵੱਡੇ ਗੁਰਦੁਆਰੇ।
ਹਾਂਜੀ ਹਾਂਜੀ ਬਿਲਕੁਲ।
ਤੁਹਾਡੀ ਗੰਦੀ ਏ।
ਹੋਰ ਸਹੀ ਗੱਲ ਆ ਹੋਰ।
ਬਸ ਵਧੀਆ। ਬੱਸਾਂ ਵੀ ਜਾਂਦੀ ਹੈ ਫ੍ਰਰੀ ਸੁਣਿਆ ਹਰ ਪਾਸੇ ਹੀ ਹਜ਼ੂਰ ਸਾਹਿਬ ਵਗੈਰਾ, ਪਟਨਾ ਸਾਹਿਬ ਵਗੈਰਾ, ਜਗਾਦਰੀ।
ਹਾਂ ਜਾਂਦੀ ਹੈ, ਸੰਗਤ ਵਾਧੂ ਜਾਂਦੀ ਹੈ।
ਤਿੰਨ ਚਾਰ ਮਹੀਨੇ ਹੋਏ ਨੇ, ਕਿਥੋਂ ਨਾ ਬੱਸਾਂ ਵਗੈਰਾ ਲਿਆਂਦੀ ਹੈ ਪੈਸੇ ਤੇ। ਸ਼ਗਾ ਮਤਲਬ ਆਉਂਦੀ ਹੈ ਗੁਰਦੁਆਰੇ। ਵਗੈਰਾ।
ਅੱਛਾ ਠੀਕ ਹੈ, ਹਾਂ ਜਾਂਦੀਆਂ ਨੇ ਕਾਫ਼ੀ ਤੇ ਤੁਸੀਂ। ਗਏ ਕਿ ਹਜ਼ੂਰ ਸਾਹਿਬ ਨਹੀਂ।
ਨਹੀਂ।
ਨਹੀਂ ਗਏ ਇੱਕ ਵਾਰੀ ਵੀ।
ਨਹੀਂ।
ਤੇ ਹਉ ਉਹ ਬੜਾ ਵਧੀਆ ਗੁਰਦੁਆਰਾ ਬਣਿਆ ਉੱਥੇ, ਮੈਂ ਕਹਿੰਦਾ ਆਉਣ ਤੇ ਤੁਹਾਡਾ ਜੀਅ ਨੀ ਕਰਨਾ ਵਾਪਸੀ।
ਬੁਲਾਏਗਾ ਤਾਂ ਹੀ ਰਵਾ ਹੈ।
ਹੈ ਹੀ ਹੈ ਚਲੋ ਮਹਾਰਾਜ ਦੀ ਕਿਰਪਾ ਬਣਾਈ ਰੱਖੇ ਸਭ ਦੇ ਉੱਤੇ।
ਹਾਂਜੀ ਜਦ ਆਪਾਂ ਬਾਰੀਆਂ ਨਹੀਂ ਪਾ ਮੇਰੇ ਉੱਧਰ ਗਏ ਵੇ ਹੈ, ਪੂਨੇ ਸਾਈਡ। ਕੰਮ ਕਰਨ ਕਿਉਂਕਿ ਜਗਾਦਰੀ‌ ਵੀ ਹੁਣ ਇਤਨਾ ਕੰਮ ਹੈ ਹੀ ਨੀ ਹੈ
ਹਮ ਹਮ ਬਿਲਕੁਲ ਮੈਂ ਕਿਹਾ ਅੱਜ ਤੁਸੀਂ ਅੱਜ ਤੁਸੀਂ ਗੱਲ ਕਰਿਆ ਜੇ ਸਾਜਨ ਭਾਜੀ ਨਾਲ
ਮ ਇੰਨੀ ਜਲਦੀ ਗੱਲ ਨੀ ਕਰਨੀ ਮੇ ਆਪ ਜਲਦੀ ਨਾਲ ਗੱਲ ਕਰਾਂਗੀ
ਨਹੀਂ ਨਹੀਂ ਕਰ ਲੈ ਜੇ ਵੇਖਣਾ ਜਿੱਦਾਂ ਮੈਂ ਮਤਲਬ ਸਟਾਰਟਿੰਗ ਤੋਂ ਮੈਂ ਥੋੜ੍ਹਾ ਬਹੁਤ ਸ਼ਰਮਾਇਆ ਸੀ ਨਾ ਗੱਲਬਾਤ ਕਰਨ ਲੱਗ ਤੁਹਾਨੂੰ ਸੇਮ ਓਦਾਂ ਹੀ ਨਜ਼ਰ ਆਊਗਾ ਉਹ ਵੀ ਮਤਲਬ ਗੱਲਬਾਤ ਕਰਨ ਚ ਮੇਰੇ ਵਰਗਾ ਹੀ ਲੱਗਿਆ ਗਿਆ ਤੁਹਾਨੂੰ
ਕੋਲ ਕੀਤੀ ਸੀ ਨਾ ਮੈਂ ਪੁਲਿਸ ਪੋਚ ਕੇ ਕ ਮੈਨੂੰ ਸਾਧਨ ਹੋ ਨੇ
ਉਹਨੂੰ ਵੀ ਉਹਨੂੰ ਵੀ ਤੁਸੀਂ ਕੁੜੀ ਸਮਝ ਕੇ ਕਰੋ ਤੁਸੀਂ ਇਗਨੋਰ ਕੋਈ ਜ਼ਰੂਰੀ ਤੇ ਨਹੀ ਤੁਸੀਂ ਸਾਰੇ ਨੂ ਸਮਝ ਕੇ - ਫਿਰ ਨਾਲ ਦੇ, ਔ ਕੁੜੀ ਸਮਝ ਗੇ
ਅੱਛਾਨੂੰ ਡੀ ਪੀ ਲਾਈ ਵੀ ਆਪਣੀ ਉਹ ਤੁਹਾਡੀ ਦੀ ਪੀ ਨਹੀ ਸੀ ਨਾ ਹੁਣ ਆਪਣੀ ਡੀਪੀ ਲਾਈ ਦੀ ਏ ਜਿੰਨੇ ਮੁੰਡੇ ਮੈਂ ਕਿਸੇ ਨੂੰ ਕਾੱਲ ਨੀ ਕੀਤੀ ਮੈਂ ਮੁੰਡੇ ਨੂੰ ਕੋਲ ਮੈਂ ਨੀ ਕਰਾਂਗੀ, ਮੈਂ ਕੁੜੀਆਂ ਨੂੰ ਕਰਾਂਗੀ, ਤੁਹਾਡੇ ਡੀ ਪੀ ਦਾ ਧਨ
ਚਲੋ ਕੋਈ ਗੱਲ ਨੀ ਕੋਈ ਕੋਈ ਗੱਲ ਨਹੀਂ ਹੋ ਜਾਂਦਾ ਹੈ
ਹਾਂ ਦ ਪਤਾ ਮੈਨੂੰ ਨੂੰ ਕੀ ਗੱਲ
ਹਾਂਜੀ ਨਹੀਂ ਹੋਜਏਗੀ ਵੇਖੋ ਹੁਣ ਸਟਾਰਟਿੰਗ ਤੁਸੀਂ ਮੇਰੇ ਨਾਲ ਕੀਤੀ ਆ ਨਾ ਗੱਲਬਾਤ ਤੇ ਓਦਾਂ ਹੀ ਜਿਵੇਂ ਮੇਰੇ ਨਾਲ ਕੀਤੀ ਤੇ ਔ ਭਰਾ ਬਣ ਗਏ ਉਦਾਂ ਤੁਸੀਂ ਉਹ ਉਹ ਜਿਵੇਂ ਤੁਸੀਂ ਰਾਜੇ ਨੂੰ ਮੰਨਦੇ ਔ ਨਾ ਉਦਾਂ ਤੁਸੀਂ ਮੈਨੂੰ ਮੰਨ ਕੇ ਕੀਤੀ ਆ ਨਾ ਗੱਲ ਉਹਦੇ ਨਾਲ ਵੀ ਤੁਹਾਡੀ ਹੋ ਜਾਣੀ ਹੈ
ਚਲ ਠੀਕ ਹੈ, ਮੈਂ ਤੁਹਾਨੂੰ ਭਰਾ ਮੰਨ ਕੇ ਗੱਲ ਕੀਤੀ ਹੈ, ਪਰ ਮੈਂ ਤਾਂ ਪਹਿਲਾਂ ਕੁੜੀ ਸਮਝਿਆ ਸੀ ਕਿ ਸ਼ਾਇਦ ਏ ਕੁੜੀ ਬੈਠੀ ਕਿਤੇ ਰਹਿ ਗਿਆ ਉਹ ਉਸ ਤੋਂ ਬਾਅਦ ਤੁਹਾਡੀ ਤੁਸੀਂ ਵੀ ਤਾਂ ਹੈ, ਮੈਂ ਕਿਹਾ ਤੁਸੀ ਮੁੰਡੇ ਨੀ ਮਤਦਾ ਕੁੜੀ ਵੀ ਹੋਏਗੀ
ਅੱਛਾ ਅੱਛਾ ਠੀਕ ਆਓ ਮੈਂ ਡੀਪੀ ਇਹੀ ਲਾਈ ਦੀ ਦਰਬਾਰ ਸਾਹਿਬ ਦੀ ਲੱਗੀ ਐ ਨਾ ਡੀਪੀ
ਹਾਂਜੀ ਜਿਤਨੇ ਹੋਰ ਮੁੰਡੇ ਆ ਨਾ ਮੈਂ ਕਿਸੇ ਨੇ ਨੀ ਕੀਤਾ ਮੈਂ ਡੀਪੀ ਦੇਖ ਕੇ ਫੋਨ ਕਰਦੀ ਆ
ਅੱਛਾ ਹਾ ਹੂ ਠੀਕ ਤੇ ਐ ਹੁਣ ਜਿੰਨੇ ਵੀ ਐਡ ਹੋਏ ਦੇ ਨੇ ਕਈਆਂ ਨੇ ਡੀਪੀ ਲਾਈ ਨਹੀਂ ਹੋਈ ਆ ਆਪਣੀ ਹੁਣ ਮੈਨੂੰ ਵੀ ਨਹੀਂ ਪਤਾ ਇੱਕ ਗੁਰ ਗੁਰਚਰਨ ਸਿੰਘ ਪਤਾ ਨਹੀਂ
ਉਹ ਵੀ ਤੁਹਾਡੇ ਨਾਲ ਫੋਨ ਲਾ ਕੇ ਉਹ ਨੂੰ ਕਿੰਨੀ ਵਾਰੀ ਮੈਸੇਜ ਪਾਇਆ ਸ਼ਾਇਦ ਉਹ ਨੂੰ ਪਤਾ ਨੀ ਐ ਉਹ ਮੈਂ ਇੱਕ-ਦੋ ਵਾਰੀ ਮੈਸੇਜ ਪਾਇਆ ਫਿਰ ਮੈਂ ਦੁਬਾਰਾ ਮੈਸੇਜ ਪਾਇਆ ਹੀ ਨੂੰ ਏ। ਤਿੰਨ-ਚਾਰ ਲੇਡੀਜ਼ ਹੈਗੀਆਂ ਮੈਂ ਉਨਾ ਵੀ ਕਰਦੀ ਆ ਗੱਲ ਖਤਮ।
ਅੱਛਾ-ਅੱਛਾ, ਚਲੋ ਠੀਕ ਏ ਵਧੀਆ ਸਗੋ ਟਾਈਮ ਪਾਸ ਤੁਹਾਡਾ ਹੋ ਜਾਂਦਾ ਹੋਰ
ਹਾਂਜੀ, ਬਸ ਠੀਕ ਏ ਬਸ ਵਧੀਆ ਹੁਣ ਬੰਦ ਕਰਨੀ ਏ।
ਹੂੰ
ਠੀਕ ਐ, ਬਸ ਵਧੀਆ।
ਤੁਸੀਂ ਮੇਰੇ ਕਹਿਣੇ ਤੇ ਇੱਕ ਵਾਰੀ।
ਅੱਜ ਨੀ ਕਰਦੀ ਮੈਂ ਥੋੜਾ ਦੇਖਲਾ
ਓ ਕੋਈ ਗੱਲ ਓ ਕੋਈ ਗੱਲ ਨਹੀਂ ਝਾਕਾ ਤਾਹੀਓ ਤੇ ਖੁਲੇਗਾ ਤੁਹਾਡਾ, ਉਧਰ ਉਹ ਭਿੰਦਰ ਚਾਚਾ ਜੀ ਹੈਗੇ ਨੇ ਉਹਨਾਂ ਨਾਲ ਕਰੋ ਤੁਸੀਂ ਮੇਰੇ ਖਿਆਲ ਉਹ ਇੱਕ ਨਵਾਂ ਚਾਚੀ ਹੈਗੇ ਨੇ ਉਹ ਵੀ ਐਡ ਨੇ ਉਹਨਾਂ ਨਾਲ ਗੱਲਬਾਤ ਕਰੋ।
ਮਾਮੀ ਨਾਲ ਤੇ ਮੈਂ ਕਰ ਲਾਂਗੀ, ਮਾਮੀ ਨਾ ਤੇ ਮੈਂ ਕਰ
ਹਾਂ ਕਰ ਲਏ ਜੇ ਕਿਤੇ ਗਈ ਏ।
ਮੈ ਕਿਹਾ ਫੋਨ ਤੇ ਮੇਰੀ ਗੱਲ ਹੁੰਦੀ ਰਹਿੰਦੀ ਮਾਮੀ ਨਾਲ।
ਅੱਛਾ
ਹੁਣ ਤੇ ਮੈਂ ਕਰ ਲਾ ਗੀ ਰਾਤ ਬੜਾ ਡਿਫੀਕਲਟ ਸਾਜਨ ਬਈਆ। ਮੈਂ ਕਿਹਾ
ਸਹੀ ਗੱਲ ਆ। ਸਾਰੇ ਸਾਰੇ ਇਹਨਾਂ ਦੇ ਆਪਣੇ ਰਿਲੇਟ ਕੀ ਐ
ਢੰਗ ਨਾ ਮੁੰਡੇ ਨਾਲ ਗੱਲ ਕਰਨਾਂ ਸਭ ਤੋਂ ਵੱਡੀ ਗੱਲ ਇਹ ਚਾ
ਹਾਂ ਇਹ ਤੇ ਹੈ ਗੱਲ। ਝਾਕਾ ਤੇ ਹੈ ਈ ਫਿਰ।
ਪੀ ਪੀ ਦੇਖ ਕੇ ਮੈਂ ਕਨਫਿਊਜ ਹੋ ਜਾਨੀ ਨਹੀ ਹੁਣ ਸਾਨੂੰ ਵੀ ਨੀ ਸੀ।
ਚਲੋ ਠੀਕ ਹੈ ਹੋਰ
ਹਾਂਜੀ ਬਸ ਵਧੀਆ ਚਲੋ ਠੀਕ ਹੈ ਹੁਣ ਕੁਨੈਕ ਟ ਹੋ ਜਾਣੀ ਹੈ ਕੋਲ।
ਕੇ ਜੀ ਓਕੇ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਲ ਦ ਯਾਰ ਮੈਂ ਬਫ਼ ਕ ਫਿਰ ਕੇ